ਸਾ਼ਸ੍ਰੀ ਅਕਾਲ ਜੀ।
ਹੈਲੋ।
ਹੈਲੋ, ਸਸਰੀ ਕਾਲ ਜੀ।
ਹੈਲੋ।
ਐਵੀ ਗੱਲਾਂ ਕਰ
ਹਾਂਜੀ, ਮੈਨੂੰ ਤੁਹਾਡੀ ਆਵਾਜ਼ ਕਲੀਅਰ ਆ ਰਹੀ ਐ।
ਅੱਛਾ ਜੀ, ਹੁਣ ਸਾਨੂੰ ਪਹਿਲਾਂ ਆ ਰਹੀ ਨੀ ਸੀ ਹੁਣ ਆਈ ਆ।
ਉਹ ਤੁਹਾਨੂੰ ਮੈਨੂੰ ਕਿਹਾ ਚ ਬਾਹਰ ਦੀ ਉਹ ਆ ਗਈ ਹੋਣੀਏ, ਫੋਨ ਤੋਂ ਤਾਂ ਘੱਟ ਹੀ ਆਉਦੀ ਹੋਣੀ।
ਹਾਂਜੀ।
ਹੋਰ ਸੁਣਾਓ? ਕੀ ਕਰ ਰਹੇ ਸੀ।
ਕੁਛ ਨਹੀਂ ਕਰ ਰਹੇ ਸੀ। ਰੋਟੀ ਬਣਾਉਣ ਲੱਗਦੇ ਸੀ।
ਅੱਛਾ, ਮੈਂ ਵੀ ਬਸ ਫਿਰਦੀ ਸੀ ਇਧਰ ਵੀਰ ਜੀ ਤੋਂ ਬਚਦੀ।
ਹੈਜੀ।
ਨਹੀਂ ਮੈਂ ਇਧਰ ਵੀਰ ਜੀ ਤੋਂ ਬਚਦੀ ਫਿਰਦੀ ਸੀ ਇੱਧਰ-ਉੱਧਰ। ਹੜਦੀ ਨੀ ਹੈਗੇ ਮਾਰੀ ਜਾਂਦੇ ਨੇ ਮੈਨੂੰ।
ਹੋਰ ਇੱਕ ਲੰਗੜਾ-ਲੰਗੜਾ ਕੇ ਤੁਰਦੇ ਨੇ। ਹੁਣ ਦਾਨਾ ਪਾਣੀ ਪਾ ਰਹੇ ਨੇ ਉਹੋ।
ਹਾਂਜੀ।
ਹਾਂਜੀ- ਹਾਂਜੀ ਆ ਰਹੀ ਆ ਤੁਹਾਡੀ ਆਵਾਜ਼ ਤਾਂ ਮੈਨੂੰ।
ਅੱਛਾ ਜੀ। ਹੋਰ ਕੀ ਕਰ ਸੀ ਤੁਸੀ?
ਕੁਛ ਨੀ ਬਸ ਵਿਹਲੇ ਸੀਗੇ। ਦਸ ਤਾਂ ਰਹੀ ਆ ਵੀਰ ਜੀ ਤੋਂ ਬੱਚ ਦੀ ਫਿਰਦੀ ਸੀਗੀ। ਵੀਰ ਜੀ ਮਾਰ ਰਹੇ ਸੀ ਮੈਨੂੰ।
ਅੱਛਾ ਜੀ। ਅੱਛਾ, ਤੈਨੂੰ ਸਾਰੇ ਖ਼ਰਾਬ ਮਿਲਦੇ ਨੇ।
ਕੀ ਦੱਸਾ ਬੱਸ ਇਹੀ ਜਿਹੀ ਕਿਸਮਤ ਐ ਮੇਰੀ ਤਾਂ।
ਤੁਸੀ ਤਾਂ ਬੋਰਿੰਗ ਜੇ ਲੱਗਦੇ ਓਗੇ।
ਬੋਰਿੰਗ ਮੈਂ ਤਾਂ ਮਹਾਂ ਬੋਰਿੰਗ ਆ ਮਹਾਂ ਬੋਰਿੰਗ। ਸਾਰਾ ਦਿਨ ਤਾਂ ਮੇਰਾ ਟੇਮ ਪੜ੍ਹਾਈ 'ਚ' ਨਿਕਲ ਜਾਂਦਾ। ਮੇਰੀ ਮੰਮੀ ਹਰ ਦਿਨ ਸਿਆਣੇ ਖੜੀ ਰਹਿੰਦੀ ਹੜ ਇਹਦਾ।
ਮੈਨੂੰ ਤਾਂ ਤੇਰੇ 'ਚ ਨੁਕਸਾਨ ਲੱਗਦਾ।
ਹੋ ਸਕਦਾ ਏ, ਘਰਦਿਆਂ ਨੂੰ ਨੀ ਲੱਗਦਾ ਮੇਰੇ ਚ ਨੁਸਕ।
ਅੱਛਾ।
ਹਾਂ ਕਹਿ ਦਿੰਦੇ ਐ ਕੋਈ ਨੁਸਕ ਨੀ ਐ। ਐਕਟਰ ਨੀ ਕਹਿੰਦੇ ਮੰਮੀ ਮੈਨੂੰ।
ਕਿਹੜਾ, ਇੰਨੀ ਹਾਸੇ ਵਾਲੀ ਗੱਲ ਤਾਂ ਕੋਈ ਨੀ ਸੀ ਜੀ।
ਮੌਸਮ ਕਿਆ ਯਾ ਥੋਡੇ?
ਮੌਸਮ ਤਾਂ ਠੀਕ ਏ, ਪਰ ਮੱਛਰ ਬਾਲਾ ਹੋ ਰਿਹਾ।
ਅੱਛਾ, ਮੱਛਰ ਤਾਂ ਫਿਰ ਸਾਡੇ ਤਾਂ ਹੈ ਨੀ ਮੱਛਰ। ਅੱਛਾ। ਅੱਛਾ। ਸਾਡੇ ਨੀ ਹੈਗਾ, ਮੱਛਰ-ਮੁੱਛਰ ਫਿਰ।
ਹਾਂਜੀ। ਹੋਰ ਸੁਣਾਓ ਕੀ ਕਰ ਰਹੇ ਸੀ?
ਕੁਛ ਨੀ ਕਰ ਰਹੇ ਸੀ, ਬਸ ਖਾਣਾ ਬਣਾਉਣ ਦੀ ਤਿਆਰੀ ਕਰ ਰਹੇ ਸੀ।
ਕੀ ਬਨਾਇਆ ਅੱਜ ਖਾਣੇ 'ਚ?
ਆਲੂ ਬਣਾਏ, ਆਲੂਆਂ ਦੀ ਸਬਜ਼ੀ ਬਣਾਈ ਆ, ਵਿੱਚ ਪਕੌੜੇ ਪਾਏ ਨੇ। ਨਹੀਂ, ਪਕੌੜੇ ਪਾ ਕੇ ਵਿੱਚ ਤਰੀ ਵਾਲੀ।
ਅੱਛਾ- ਅੱਛਾ, ਚਲੋ ਵਧੀਆ।
ਹਮ।
ਹੋਰ ਸੁਣਾਓ? ਤੁਹਾਡੇ ਘਰ ਬਾਰੇ, ਘਰ 'ਚ ਕੌਣ -ਕੌਣ ਐ?
ਹੈੰ।
ਮੈਂ ਕਿਹਾ, ਤੁਹਾਡੇ ਘਰ 'ਚ ਕੌਣ -ਕੌਣ ਐ?
ਤੁਹਾਡੇ ਘਰ 'ਚ ਕੌਣ- ਕੌਣ ? ਸਾਡੇ ਘਰ 'ਚ ਤਾਂ ਦੋ ਬੱਚੇ, ਤਿੰਨ।
ਤੁਹਾਨੂੰ ਐਏ ਨੀ ਪਤਾ, ਤੁਹਾਡੇ ਘਰ 'ਚ ਕਿੰਨੇ ਬੱਚੇ ਨੇ?
ਤਿੰਨ ਬੱਚੇ ਨੇ, ਦੋ ਕੁੜੀਆਂ ਇੱਕ ਮੁੰਡਾ ਮ ਮੁੰਡਾ। ਹ।
ਹਾਂਜੀ, ਸਾਡੇ ਘਰ ਵੀ ਸੇਮ ਇਹੀ ਹਾਲ ਹੈ, ਬਸ ਸਾਡੇ ਘਰ ਮੁੰਡਾ ਥੋੜਾ ਜਿਹਾ ਖਰਾਬ ਐ।
ਉਹ ਅੱਛਾ।
ਹਮ।
ਬਸ ਓਹੀ ਤੁਰ ਰਿਹਾ, ਮੇਰੇ ਸਾਹਮਣੇ ਹੀ ਤੁਰ ਰਿਹਾ।
ਅੱਛਾ।
ਹਾਂਜੀ, ਵਾਹਿਗੁਰੂ ਜੀ, ਵਾਹਿਗੁਰੂ -ਵਾਹਿਗੁਰੂ।
ਤੁਸੀਂ ਤਾਂ ਰੱਬ ਦੀ ਭਗਤ ਲਾਗੀ।
ਲੱਗਣਾ ਪੈਂਦਾ ਜਦੋਂ ਕੁੁੱਟ ਪੈਂਦੀ ਹੈ, ਤੁਸੀਂ ਬਾਹਰ ਨਿਕਲ ਕੇ ਦੇਖ ਔਰ ਕਦੈ ਬਾਹਰ ਦਾ ਮੌਸਮ।
ਅੱਛਾ।
ਹਾਂਜੀ, ਪਲੀਜ਼, ਬਾਹਰ ਨਿਕਲ ਕੇ ਦਾ ਬਾਹਰ ਦਾ ਮੌਸਮ ਦੇਖੋ।
ਅੱਛਾ।
ਹਮ।
ਹੋਰ?
ਸੋਹਣਾ ਮੌੋਸਮ ਆ, ਇਹਦੇ ਘਰ ਦੇ ਬਾਹਰ ਦਾ।
ਹਾਂ, ਮੌਸਮ ਅੱਛਾ ਜੀ।
ਅੱਛਾ, ਹੋਰ ਸੁਣਾਓ?
ਹੋਰ?
ਤੁਸੀਂ ਕੋਈ ਗੱਲ ਹੀ ਨੀ ਸੁਣਾ ਰਹੇ?
ਸਾਡੇ ਕੋਲ ਕਿੱਥੇ ਗੱਲਾਂ ਨੇ, ਸਾਡਾ ਤਾਂ ਕੰਮ 'ਚ ਇੰਨੇ ਬੀਜੀ ਅਸੀ ਤਾ।
ਆਇ ਆ ਅਸੀਂ ਤਾ ਫਿਰ।
ਹੋਰ ਸੁਣਾਓ?
ਹੋਰ ਵਧੀਆ।
ਹੋਰ ਤੁਸੀਂ ਟੀ ਵੀ-ਟੂ ਵੀ ਦੇਖਦੇ ਹੁੰਦੇ ਹੋ?
ਹਾਂ ਦੇਖ ਲੈਂਣੇ ਆ ਥੋੜ੍ਹਾ- ਬਹੁਤਾ।
ਕੀ ਵੇਖਦੇ ਹੋੁਣੇ ਤੁਸੀਂ ਟੀ ਵੀ ਤੇ?
ਹਾਂਜੀ, ਟਾਈਮ ਘੱਟ ਹੁੰਦਾ ਸਾਡੇ ਲਵੇ।
ਨਹੀਂ ਫਿਰ ਟਾਈਮ ਟੀ ਵੀ ਤੇ ਦੇਖਦੇ ਕੀ ਹੋਣੇ ਹੋ ਤੁਸੀਂ? ਟੀ ਵੀ ਤੇ ਕੀ ਵੇਖਦੇ ਹੁਣੇ ਓ?
ਟੀ ਵੀ ਤੇ ਕੀ ਦੇਖਣਾ, ਅਸੀਂ ਤਾਂ ਪਾਕਿਸਤਾਨੀ ਡਰਾਮੇ ਦੇਖਦਿਆ।
ਲੈ ਕਹਿੰਦੇ ਕੀ ਦੇਖਣਾ, ਉਹਨਾਂ ਨਾਲੇ ਪਾਕਿਸਤਾਨੀ ਡਰਾਮੇ ਦੇਖੀ ਜਾਣੇ ਹੋ। ਅੱਛਾ ਜੀ, ਹੋਰ ਸੁਣਾਓ ਕੀ ਕਰ ਰਹੇ ਸੀ?
ਹੈਂਜੀ
ਕੁਛ ਨੀ ਕਰ ਰਹੇ। ਬਸ ਫਿਰ ਤੈਨੂੰ ਦੱਸਿਆ ਵੀ ਖਾਣਾ ਬਣਾਉਣ ਨਾਲ ਤਿਆਰ ਹੋ ਰਹੇ ਆ। ਦੁੱਧਾ ਤੇ ਗਰਮ ਕਰ ਰੱਖਿਆ, ਹੁਣ ਧਾਰਾਂ ਕੱਢਣ ਲੱਗ ਰਹੇ ਆ ਜੀ।
ਚਲੋ, ਵਧੀਆ-ਵਧੀਆ ਹੋਰ ਸੁਣਾਓ? ਥੋੜੇ ਕੋਈ ਕੱਪੜੇ ਕੁੱਪੜੇ ਧੋਲੇ ਤੁਸੀਂ ਨੇ?
ਹਾਂ, ਅਸੀ ਨੇ ਅੱਜ ਪਰਦੇ ਪੇਜ ਸੀ ਘਰਦੇ।
ਅੱਛਾ। ਹਾਂਜੀ, ਹੁਣ ਮੌਸਮ ਗਰਦੇ ਆਲਾ ਹਟਿਆ ਨਾ ਜਾ ਕੇ। ਹੁਣ ਸਾਰੀਆਂ ਜੀਰੀਆਂ-ਜੂਰੀਆਂ ਲੱਗ ਗਈਆਂ। ਸੋਡੇ ਜੀਰੀਆਂ ਲਗ ਗਈਆਂ।
ਹੇਜੀ।
ਮੈਂ ਕਿਹਾ ਤੁਹਾਡੇ ਜੀਰੀਆਂ-ਜੁਰੀਆਂ ਲੱਗ ਗਈਆਂ ਸਾਰੀਆਂ?
ਹੈਲੋ।
ਮੈਂ ਕਿਹਾ ਤੁਹਾਡੇ ਜੀਰੀਆਂ ਲਾਗੀਆਂ, ਜੀਰੀਆਂ, ਹਾਂ ਲਗ ਗਈਆਂ। ਅੱਛਾ ਵੀ ਨਾ ਤੁਹਾਡੀ ਆਵਾਜ਼ ਕੱਟ ਰੀ, ਸੋਨੂੰ ਸੁਣਦਾ ਉੱਚਾ ਥੋੜ੍ਹਾ ਜਾ।
ਠੀਕ ਏ ਜੀ।
ਫੋਨ ਦੀ ਵਾਲੋਊਮ ਉੱਪਰ ਕਰ ਲਓ।
ਅਵਾਜ਼ ਘੱਟ ਆ ਰਹੀ ਆ ਤੋਡੇ ਤੱਕ।
ਅੱਛਾ। ਚਲੋ ਕੋਈ ਨੀ, ਜਿੰਨੇ ਕੁ ਆਂਦੇ ਓਨੇ ਕੁ ਨਾਲ ਔਖੇ-ਸੌਖੇ ਕਰ ਲਉ।
ਅੱਛਾ ਜੀ, ਉਨੀੳ ਕੁ ਕਰ ਰਹੇ ਅਸੀ ਜਿੰਨੀ ਕੁ ਆਉਦੀ ਆ ਵਾਜ ਸਾਡਾ ਨੈਟਵਰਕ ਪ੍ਰੋਬਲਮ ਆ।
ਫਿਰ ਤੁਸੀ ਕੀਹਦੇ-ਕੀਹਦੇ ਨਾਲ ਗੱਲਾਂ ਕਰਦੇ ਹੁਣੇ ਹਾਂ ਘਰ ਮਤਲਬ ਫੋਨ ਵਗੈਰਾ ਕਿਹਨੂੰ-ਕਿਹਨੂੰ ਕਰਦੇ ਹੁਣੇ ਉ ਘਰ? ਸੌਡੀ ਨਨੰਦਾ ਬਣਦਾ ਨਾ ਵਧੀਆ ਬਣਦੀ ਐ?
ਹੈਜੀ
ਮੈਂ ਕਿਹਾ ਸੋਡੀ ਨਨੰਦਾ ਨਾਲ ਵਧੀਆ ਬਣਦੀ ਥੋਡੀ?
ਨਾ ਜੀ, ਸਾਡੇ ਤਾ ਜਮਾ ਈ ਨਹੀਂ ਬਣਦੀ।
ਕਾਤੋ?
ਪਤਾ ਕਾਤੋ ਨੀ ਬਣਦੀ ਹੈਗੀ, ਪਤਾ ਨੀ ਮੈ ਈ ਖਰਾਬ ਆ।
ਅੱਛਾ, ਕਿਆ ਤੁਸੀ ਇਹੋ ਜਿਹਾ ਕੀ ਕਰਤਾਂ ਜਿਨ੍ਹਾਂ ਤੁਸੀ ਲਗ ਰਹੋ ਹੋ ਤੁਸੀ ਇੰਨੀ ਖਰਾਬ ਹੋ?
ਲਗਦਾ ਮੈਨੂੰ ਤਾਂ ਵੀ ਮੈ ਹੀ ਖ਼ਰਾਬ ਹੋਈ ਹੂ।
ਅੱਛਾ। ਕੋਈ ਤਾਂ ਰੀਜ਼ਨ ਹੋ ਜਾ ਤੁ ਦਿਮਾਗ ਚ ਗੱਲ ਆਦੀ ਹੋਣੀ ਕਿ ਤੁਸੀਂ ਖ਼ਰਾਬ ਹੋ। ਸੋਨੇ ਮੁੰਡੇ ਨੇ ਸੋਨੂੰ ਕਹਿ ਤ ਇਹ ਗੱਲ।
ਹਾਂ।
ਕਿਉਂਕਿ ਮੇਰਾ ਭਾਈ ਵੀ ਮੈਨੂੰ ਏਦਾਂ ਦੀਆਂ ਗੱਲਾਂ ਕਹਿੰਦਾ ਰਹਿੰਦਾ ਹੈ ਕਿਤੇ ਤੇਰੇ ਕਰ ਕੇ ਮੈਂ ਪੜ੍ਹ ਨੀ ਪਾ ਰਿਹਾ ਤੇਰੇ ਕਰਕੇ ਏਦਾਂ ਦੀਆਂ ਗੱਲਾਂ ਕਰ ਰਹਿੰਦਾ।
ਹੋਰ।
ਹੋਰ ਸਭ ਵਧੀਆ।
ਅੱਛਾ। ਫ੍ਰਰੀ ਹੋਏ ਤੁਸੀਂ ਕੋ ਕੁਛ ਕਰ ਰਹੇ ਹੋ?
ਨਹੀਂ ਜੀ ਨਹੀਂ। ਮੈਂ ਤਾਂ ਫ੍ਰਰੀ ਹਾਂ ਬਿਲਕੁਲ ਫ੍ਰੀ ਹਾਂ ਮੈਂ ਕਿਹੜਾ ਕੁਛ ਕਰਨਾ।
ਅੱਛਾ ਜੀ।
ਘਰ ਦੇ ਹੀ ਕੰਮ ਹੁੰਦੇ ਆ ਥੋੜ੍ਹੇ ਬਹੁਤ।
ਅੱਛਾ, ਮੈਨੂੰ ਤਾਂ ਲੱਗਦਾ ਨੀ ਤੁਸੀਂ ਕਰਦੇ ਹੋਗੇ ਕੰਮ ਲੱਗ ਦਾ ਨੀ ਸੋਡੀਆਂ ਗੱਲਾਂ ਜਹੀਆਂ ਤੋਂ।
ਨਹੀਂ -ਨਹੀਂ। ਮੈਂ ਵਾਧੂ ਮਤਲਬ ਭਾਂਡੇ-ਭੂੰਡੇ ਮਾਂਜ ਲੈਣੀ ਹਾਂ ਝਾੜੂ-ਪੋਚਾ ਹੋ ਗਿਆ। ਹਾਂਜੀ ਉਹਦੇ ਮੈਂ ਰੋਟੀਆਂ ਵੀ ਲੈਣੀ ਹਾਂ। ਸਬਜੀ ਵੀ ਮੈਂ ਹੀ ਬਣਾਉਣੀ ਆ ਘਰ ਦੀ ਸਾਰੀ।
ਹਾਏ, ਫਿਰ ਤੁਹਾਡੀ ਮੰਮੀ ਤਾਂ ਬਹੁਤ ਖ਼ਰਾਬ ਆ ਹਨਾ।
ਨਹੀਂ- ਨਹੀਂ। ਮੇਰੀ ਮੰਮੀ ਥੋੜ੍ਹੀ ਉਮਰ ਹੋ ਗਈ ਏ ਨਾ।
ਅੱਛਾ, ਬੁੱਢੀ ਹੋ ਗਈ।
ਹਾਂਜੀ।
ਹੋਰ ਤੁਸੀਂ ਸੁਣਾਓ। ਤੁਸੀਂ ਕੀ ਕਰਦੇ ਹੁੰਦੇ ਹੋ?
ਅਸੀਂ ਤਾਂ ਸਾਰੇ ਕੰਮ ਕਰਦੇ ਹਾਂ ਘਰ ਦੇ ਸਾਡੇ ਤਾਂ ਬਈਏ ਆਏ ਹੋਏ ਨੇ ਜੀਰੀ ਲਾਉਣ ਵਾਲੇ ਉਹਨਾਂ ਨੂੰ ਚਾਹ ਪਾਣੀ ਦਾ ਚੱਲਦਾ ਸਾਰਾ ਦਿਨ।
ਅੱਛਾ -ਅੱਛਾ। ਨਹੀਂ-ਨਹੀਂ ਸਾਡੇ ਤਾਂ ਇਹੋ ਜਹਾ ਕੁਛ ਨਹੀਂ ਏ। ਸਾਡੇ ਤਾਂ ਕੱਪੜੇ ਹੀ ਬਹੁਤ ਧੋਣ ਵਾਲੇ ਹੋਏ ਪਏ ਨੇ ਜਾਮਣਾ- ਜੁਮਣਾ ਲਾਈ ਰੱਖਦੇ ਨੇ ਆਪਣੇ ਤੇ ਕੱਪੜਿਆਂ ਤੇ ਸਾਰੇ।
ਅੱਛਾ, ਫਿਰ ਉਹ ਪੁੱਛ ਲਾਉਣਾ ਪੈਂਦਾ ਹੋਣਾ।
ਹੋਰ ਕੀ ਦੱਸਾਂ?
ਹਾਂ ਤੈਨੂੰ ਤਾਂ ਫਿਰ ਬਹੁਤ ਕੰਮ ਆ ਵਿਚਾਰੀ ਨੂੰ।
ਹਾਂਜੀ, ਬਹੁਤ ਜ਼ਿਆਦਾ।
ਸਾਰਾ ਦਿਨ ਬੈਠੀ ਰਹਿੰਦੀ ਹੋਣੀ।
ਹਾਂਜੀ ਹੋਰ ਕੋਈ ਕੰਮ ਮਤਲਬ ਇਸੇ ਚ ਨਿਕਲ ਜਾਂਣਾ ਦਿਨ ਕੋਈ ਹੋਰ ਕੰਮ ਕਰਨ ਨੂੰ ਮਿਲਦਾ ਨਹੀ। ਜੇ ਕੋਈ ਥੋੜ੍ਹਾ ਬਹੁਤ ਟਾਈਮ ਪਾਸ ਦਾ ਫਿਰ ਉਹ 'ਚ ਆਏ ਹੁੰਦਾ ਥੋੜ੍ਹੀ ਬਹੁਤ ਕਿਤਾਬਾਂ -ਕੁਤੁਬਾ ਪੜ੍ਹੀਆਂ ਪੈ ਜਾਂਦੀਆਂ ਨੇ ਮਜ਼ਬੂਰ। ਹੋਰ ਸੁਣਾਓ।
ਹੋਰ ਵਧੀਆ।
ਜੀ ਸੁਣਾਈ ਜਾ ਥੋੜ੍ਹਾ ਟਾਈਮ ਹੋਰ ਸੁਣਾ ਲੋ।
ਡੱਡੀਆਂ -ਡੁੱਡੀਆਂ ਹੈਗੀਆਂ ਨੇ ਸੋਡੇ ਤਾਂ ਫਿਰ ਮੱਛਰ ਨਾਲ ਡੱਡੀਆਂ ਵੀ ਹੋਣੀਆਂ।
ਬਾਦੂ ਜੀ ਬਾਦੂ।
ਹਾਂ।
ਹਾਂ, ਛੱਡੋ ਸਾਡੇ ਘਰ ਗੁਲਾਬ ਦਾ ਫੁੱਲ ਹੈਗਾ ਫਿਰ ਕਰਦੇ ਹਾਂ। ਚਲੋ ਠੀਕ ਏ ਜੀ।
ਓਕੇ ਬਾਏ।